ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ?
ਠੀਕ ਓ?
ਹਾਂਜੀ ਠੀਕ ਆ।
ਹ ਕੀ ਕਰ ਰਹੇ ਸੀ ਹੁਣ ਵੀ ਕਰਦੇ। ਬਸ ਬੱਚੇ ਆਏ ਦੇ ਨਾ ਅੱਜ। ਮਾਮੇ ਦੇ ਮੇਰੇ ਉਹਨਾਂ ਦਾ ਸ਼ੋਰ ਮਚਾਇਆ ਦਾ ਐ।
ਛੋਟੇ ਬੱਚੇ ਨੇ ਤੁਹਾਡੇ ਮਾਮੇ ਦੇ?
ਇਹ ਲੜਾਕੀ ਬੜੀ ਐ।
ਅੱਛਾ।
ਗੁਗਲੀ ਗੁਗਲੀ ਲੜਾਕੀ ਬੜੀ, ਚੁੱਪ ਕਰ ਨੀ।
ਪੜ੍ਹਨ ਨੂੰ ਲੜਾ ਤੁਸੀਂ ਆਪਣੇ ਨਾਨੀ ਆਏ ਦੇ ਓ ਛੁੱਟੀਆਂ ਵਿੱਚ
ਮੈਂ ਆਪਣੇ ਹਾਂਜੀ ਨਾਨਕੇ ਆਏ ਸੀ ਛੁੱ
ਅੱਛਾ, ਅੱਛਾ। ਬਹੁਤ ਵਧੀਆ ਗੱਲ ਹੈ। ਹੁਣ ਤਾਂ ਤੁਸੀਂ ਇੱਧਰ ਹੀ ਆਏ ਦੇ ਓ ਹਨਾਂ। ਕਾਰ ਲਗਾਣਾ ਚੱਕ
ਹਾਂਜੀ। ਹਾਂਜੀ, ਲਾਵਾਂਗੇ ਤੁਸੀਂ ਤੇ ਆਓ ਪਹਿਲੇ। ਅਸੀਂ ਇੰਨੇ ਦਿਨ ਦੇ ਆਏ ਤੁਸੀਂ ਇੱਕ ਵਾਰੀ ਮਿਲ ਨ ਨਹੀਂ ਆਏ।
ਹਾਂ, ਬਸ ਮੈਂ ਆਵਾਂਗੀ। ਅਜ ਤਾਂ ਸੰਡੇ ਸੀ ਨਾ। ਸੰਡੇ ਨੂੰ ਕੰਮ ਫਿਰ ਵੱਧ ਜਾਂਦਾ ਐ ਬੱਚਿਆਂ ਨਾਲ। ਤੇ ਕੱਲ ਵੇਖਾਂਗੀ। ਕੱਲ ਈ ਆ ਪਰਸੋਂ ਆਵਾਂਗੀ। ਮੈਂ ਉਹੀ ਮੈਂ ਕਿਹਾ ਪੁੱਛਾਂ ਕਿੱਥੇ ਗਏ ਪਤਾ ਨਹੀਂ ਹੋਏ ਤੁਸੀਂ।
ਨਹੀਂ, ਨਹੀਂ ਘਰ ਹੀ ਹੈਗੇ ਆ। ਤੁਹਾਡੇ ਨਾਲ ਹੀ ਬ ਬਣਾਵਾਂਗੇ। ਪ੍ਰੋਗਰਾਮ ਘੁੰਮਣ ਫਿਰਨ ਦਾ। ਹਾਂਜੀ, ਦੱਸੋ ਤੁਸੀਂ ਤੁਹਾਡਾ ਸ਼ਹਿਰ ਈ ਲੈ ਦੱਸਲੋ ਕਿਥੇ ਘੁਮਾਣ।
ਹਾਂ, ਦਿਲ ਤਾਂ ਕਰਦਾ ਹੈ। ਪਹਾੜੀ ਇਲਾਕੇ ਚ ਕਿ ਇੱਥੇ ਜਾਈਏ। ਗਰਮੀ ਬਹੁਤ ਹੋਈ ਦੀ ਹੈ। ਮੌਸਮ ਪਤਾ ਨੀ ਕਿਸ ਤਰ੍ਹਾਂ ਦਾ ਆਇਆ ਵੈ।
ਪਰ
ਹੋਰ।
ਹੋਰ ਸੁਣਾਓ।
ਬਸ ਉਹ ਸੂਟ ਤੁਹਾਡੀ ਮੰਮੀ ਕਹਿੰਦੀ ਵੀ ਸੀ। ਦੇਣੇ ਨਾ ਤੇ ਆਏ ਨੀ ਦੇਣ ਕਹਿੰਦੇ ਸੀ ਮੈਂ ਆ ਅੱਜ ਤੇ।
ਛੋ ਨਾ ਲੱਗਦਾ ਮੈਨੂੰ ਗੈਸਟ ਗੂਸਟ ਆਏਦੇ ਸੀ। ਅੱਜ ਬੜੇ ਸਾਡੇ ਘਰ ਨਾ। ਮੇਰੀ ਕਜ਼ਨ ਆਈ ਹੋਈ ਸੀ। ਹਾਂਜੀ। ਤਾਂ ਕਰਕੇ।
ਚਲੋ, ਕੋਈ ਨਾ ਹੋਰ ਸੁਣਾਓ।
ਬਸ ਵਧੀਆ।
ਭਾਬੀ ਤੁਹਾਡੀ ਚਲੀ ਗਈ ਹੈ।
ਨਹੀਂ, ਨਹੀਂ ਉਹ ਵੀ ਇੱਥੇ ਨੇ ਅਜੇ।
ਅੱਛਾ, ਅੱਛਾ।
ਹਾਂਜੀ। ਹਾਂ ਹੁ ਸ਼ਾਇਦ ਅੱਜ ਬ੍ਰਦਰ ਵੀ ਆਜੇਗਾ ਰਾਤ ਤੱਕ।
ਅੱਛਾ, ਅੱਛਾ। ਬਹੁਤ ਖੁਸ਼ੀ ਦੀ ਗੱਲ ਹੈ।
ਹਮ ਹਮ ਤੁਸੀਂ ਰੂ ਹਾਂ ਨਾ ਰਾਤੀ ਮਿਲ ਵੀ ਜਾਣਾ ਉਹਨੂੰ ਵੀ
ਹਾਂਜੀ ਹਾਂਜੀ ਕੋਈ ਨੀ ਵੇਖ ਦੀਆਂ ਬਣਾਉਦੇ ਹਾਂ ਅਸੀਂ ਪ੍ਰੋਗਰਾਮ
ਹਾਂਜੀ ਆਓ ਜ਼ਰੂਰ ਹੋਰ ਕੀ ਕਰ ਰਹੇ ਸੀ ਚਾਹ ਚੂ ਪੀ ਲਈ ਹੋ ਤੁਸੀਂ
ਹਾਂਜੀ ਚਾਹ ਪੀਤੀ ਬਸ ਹੁਣੇ ਹੀ ਅੱਜ ਬੁੜੀਏ ਸਾਹਿਬ ਗਏ ਸੀ ਸੰਡੇ ਸੀ
ਅੱਛਾ
ਤੇ ਫੇਿਰ ਬਸ ਸਾਰਾ ਦਿਨ ਉੱਧਰ ਹੀ ਲੱਗ ਗਿਆ ਵ ਫਿਰ ਆਏ ਆ ਫੇਿਰ ਹਾਂਜੀ ਦੂਰ ਤੱਕ ਪੈ ਹੀ ਜਾਂਦਾ ਪਰ ਵੇਖੋ ਇਹ ਇੱਕ ਸੰਡੇ ਦਾ ਦਿਨ ਹੁੰਦਾ ਬੜਾ ਦਿਲ ਕਰਦਾ ਫਿਰ ਉੱਥੇ ਰਹੀਏਸੀਂ ਸਾਰਾ ਦਿਨ ਪਾਠ ਹੁੰਦਾ ਹੈ ਚੁਪਹਿਰਾ ਸਾਹਿਬ ਹਾਂ ਬਹੁਤ ਆਨੰਦ ਆਉਂਦਾ
ਅੱਛਾ ਚ ਹੋਰ ਸੁਣਾਓ
ਹੋਰ
ਹੋਰ ਵਧੀਆ
ਹਮ ਹੂੰ,
ਤੁਹਾਡੇ ਹਸਬੈਂਡ ਦੀ ਬੜੀ ਅਵਾਜ਼ਾਂ ਆ ਰਹੀ ਪਿੱਛੋਂ,
ਸਹੀ, ਕਾਲੇ ਪੈ ਜਾਂਦੇ ਨੇ ਬੜੀ ਨਹੀਂ ਗੁੱਸੇ ਚ ਨੀ ਇਹਨਾਂ ਦੀ, ਆਵਾਜ਼ ਈ,
ਅੱਛਾ-ਅੱਛਾ, ਹਾਂ ਤੁਹਾਨ ਤੁਹਾਨੂੰ ਹੈਬਿਟ ਹੋ ਗਈ ਹੋਣੀ ਨਾ, ਹੂੰ,
ਹਾਂਜੀ-ਹਾਂਜੀ,
ਹੋਰ,
ਹੋਰ ਬਸ ਸੁਣਾਓ?
ਬਸ ਵਧੀਆ,
ਹੂੰ, ਬਸ ਗਰਮੀ ਬਹੁਤ ਧੋਏ ਦੀ ਹੈ ਮੌਸਮ ਕਿਸ ਤਰ੍ਹਾਂ ਦਾ ਹੋਇਆ ਦਾ ਵਾ
ਹਾਂਜੀ ਬਾਰਿਸ਼, ਚ ਆਜੇ ਨਾ ਤਾਂ ਹੀ ਅੱਛਾ ਰਹੇਗਾ ਮੌਸਮ ਬੜੀ ਬਹੁਤ ਗਰਮੀ ਹੋਈ ਦੀ ਏ,
ਬਹੁਤ ਗਰਮੀ ਹੈ ਗੁੰਮਾ ਜਾ ਹੋਇਆ ਪਿਆ ਤੇ। ਲਾਈਟ ਵੀ ਨਹੀਂ ਹੈ।
ਹਾਂਜੀ,
ਟਰ ਵੀ ਕਦ ਤੱਕ ਚੱਲਣਗੇ।
ਹਾਂ ਲਾਈਟ ਬਹੁਤ ਜਾਂਦੀ ਇੱਥੇ ਬੜੀ ਜ਼ਿਆਦਾ ਜਾਂਦੀ ਐ।
ਅੱਛਾ ਤੁਹਾਡੇ ਸਾਈਡ ਵੀ ਨੀ ਹੈ ਲਾਈਟ,
ਜਾਂਦੀ ਫਿਰ ਇੱਕ-ਇੱਕ ਘੰਟੇ ਬਸ, ਤੇ ਜਾਂਦੀ ਐ।
ਹੂੰ, ਮ ਦਿਲ ਕਰਦਾ ਕਿੱਥੇ ਠੰਡੇ ਇਲਾਕੇ ਚਲਾ ਜਾਏ।
ਹਾਂਜੀ ਸਹੀ ਕਹਿ ਰਹੇ ਹੋ?
ਹੇਮਕੁੰਟ ਸਾਹਿਬ ਕਿੰਨੀ ਬਰਫ਼ਾ ਪਈਆਂ ਦੀਆਂ ਰੋਜ ਟੀ ਵੀ ਚ ਵੇਖਣੇ ਆ ਲਾਈਵ ਦਿਲ ਕਰਦਾ ਉੱਥੇ ਚਲੇ ਜਾਈਏ ਹਾਂ ਹਾਂ ਪਰਸੋਂ ਸਾਖੀ ਸੁਣਾਦੇ ਪਏ ਸੀ ਇਹ ਕੁੜੀ ਸੀ ਸਰਦਾਰ ਸਿੱਖ ਆ ਸੀ ਉਹਦੇ ਮਤਲਬ ਕਿ ਪਹਿਲੇ, ਅੱਠ ਸਾਲ ਔਲਾਦ ਨਹੀਂੀ ਹੋਈ
ਅੱਛਾ
ਹਾਂਜੀ ਤੇ ਉਹਦੀ ਅੱਠ ਸਾਲ ਬਾਅਦ ਬੇਟੀ ਹੋਈ ਤੇ ਬੇਟੀ ਹੋਈ ਹਾਂ ਨਹੀਂ ਮੱਥਾ ਨੀ ਟਿਕਾਉਣ ਲੱ ਗਏ ਉਹਨਾਂ ਨੇ ਨਾ ਹੇਮਕੁੰਟ ਸਾਹਿਬ ਫੋਟੋ ਲਾਈ ਦੀ ਆਪ ਆਪ ਜਿਵੇਂ ਬਾਂ ਬਾਰ ਪਰਾਂਡੇ 'ਚ ਅੰਦਰ ਵੜਦੇ ਹਾਂ ਉਹਨਾਂ ਨੇ ਹ ਹੁਣ ਸਾਦੀ ਬੜੀ ਵੱਡੀ ਫੋਟੋ ਲਾਈ ਦੀ ਸੀ ਉਹ ਕੁੜੀ ਰੋਜ਼ ਵੇਖਦੀ ਰਹਿੰਦੀ ਸੀ ਉਹ ਕਹਿੰਦੀ ਸੀ ਬਈ ਆਪਣੇ ਪਾਪਾ ਉਹਨੂੰ ਕਹਿੰਦੀ ਮੈਨੂੰ ਰੋਜ਼ ਸੁਫਨੇ ' ਵੀ ਆਉਂਦਾ ਹੈ ਗੁਰਦੁਆਰਾ ਨਜ਼ਰ ਆਂਦਾ ਪਾਪਾ ਕਿਹੜਾ ਗੁਰ ਦੁਬਾਰਾ ਫਿਰੋਧਸਤ ਨੇ ੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਤਾਪ ਸਥਾਨ ਤੇ ਕਹਿੰਦੇ ਨੇ ਅੱਛਾ ਤੇ ਫੇਰ ਕਰਦੇ ਕਰਦੇ ਉਹ ਕੁੜੀ ਉਹ ਰੋਜ਼ ਮਤਲਬ ਕਿ ਉਹ ਵੇਖ ਵਖਦੇ ਸੀ ਨਾ ਸੁਫਨੇ ਚਚ ਆਉਣ ਲੱਗਿਆ ਉਹ ਕੁੜੀ ਦਾ ਦਿਲ ਕਰਨ ਲੱਗਿਆ ਕਹਿੰਦੀ ਬਈ ਇੱਥੇ ਮੇਰਾ ਵੀ ਦਿਲ ਕਰਦਾ ਪਾਪਾ ਇੱਥੇ ਵੀ ਲੈ ਕੇ ਚਲੋ ਹੇਮਕੁੰਟ ਸਾਹਿਬ ਤੇ ਉਹਦੇ ਪਾਪਾ ਕਹਿੰਦੇ ਬੜਾ ਕਠਿਨ ਰਸਤਾ ਹੈ ਬਈ ਬੱਚੇ ਛੋਟੇ ਬੱਚਿਆਂ ਤੇ ਬੜਾ ਔਖਾ ਆ ਜਾਂਦਾ ਵ ਕੁੱਛ ਉਹ ਕਿੰਨੇ ਟਾਈਮ ਵਧ ਈ ਸੀ ਪਿਆਰ ਇੰਨਾ ਕਰਦੇ ਸੀ ਬੱਚੇ ਨੂੰ ਆਪਣੇ
ਅੱਛਾ
ਬਸ ਫੇਿਰ ਵੇਖ ਕੁੜੀ ਵੇਖ ਵੇਖਦੇ ਵੇਖਦੇ ਵੱਟੀ ਹੋ ਗਈ ਥੋੜ੍ਹੀ ਫੇਰ ਅੱਠਵੀਂ ਨੌਵੀਂ ਦਸਵੀਂ ਦਾ ਦਸਵੀਂ ਚ ਆ ਵੀ ਕੁੜੀ ਉਹ ਰੋਜ਼ ਕਹਿੰਦੀ ਸੀ ਆਪਣੇ ਪਾਪਾ ਨੂੰ ਬਈ ਪਾਪਾ ਮੈਨੂੰ ਲੈ ਚਲੋ ਕਡ ਸਾਹਿਬ ਮੇਰਾ ਬੜਾ ਦਿਲ ਕਰਦਾ ਜਾਾਨ ਅਸੇ ਤੇ ਫੇਰ ਆਪਣੇ ਪਾਪਾ ਨੂੰ ਕਹਿਣ ਲੱਗੀ ਉਹਦੇ ਪਾਪਾ ਕਹਿੰਦੇ ਚਲੇ ਇੱਕਕ ਸ਼ਰਤ ਤੇ ਚੱਲਾਂਗੇ ਤੂੰ ਦਸਵੀ ਚ ਨਾ ਏਟੀ ਏਟੀ ਪਰਸੈਂਟ ਤੋਂ ਉੱਪਰ ਆਉਣ ਤੇਰੇ ਨੰਬਰ ਫੇਰ ਲੈ ਦਵਾਂਗੇ
ਅੱਛਾ
ਅਤੇ ਉਹ ਕੁੜੀ ਖੁਸ਼ ਹੋ ਗਈ ਕਹਿੰਦੇ ਉਹਨੂੰ ਸ਼ੌਂਕ ਲੱਗ ਗਿਆ ਵੀ ਚਲੋ ਮੇਰੇ ਪਾਪਾ ਮਨ ਉੱਥੇ ਲੈ ਦੇਣਗੇ
ਹਮ ਹਮ
ਹੁਣੇ ਚ ਵੇਖਣੀ ਆ ਉਹ ਮੈਂ ਲਾਈ ਵੇਖ ਅੱਖਾਂਗੀ ਆਪਣੀਆਂ ਅੱਖਾਂ ਨਾਲ ਤੇ ਉਹ ਕੁੜੀ ਦੇ ਏਟੀ ਏਟ ਪਰਸੈਂਟ ਨੰਬਰ ਆਉਂਦੇ ਨੇ ਤੇ ਉਹ ਬੜੇ ਖੁਸ਼ ਹੁੰਦੇ ਨੇ, ਉਹ ਉਹਨੂੰ ਦੇ ਪਾਪਾ ਨੂੰ ਦੀ, ਗੱਲ ਮੰਨਣੀ ਪੈਣੀ ਸੀ। ਤੇ ਉਹ ਫੇਰ ਸਭ ਕੋਲ ਪੁੱਛਦੇ ਕਿਛਦੇ ਨੇ, ਉਹ ਕਹਿੰਦੇ ਬਈ ਕਿਸ ਤਰ੍ਹਾਂ ਜਾਣਾ। ਕਿਵੇਂ ਰਸਤਾ ਵੇ ਉੱਥੇ, ਬਈ ਕਿੱਥੇ- ਕਿੱਥੋਂ ਟਿਕਟ ਲੈਣੀ ਹੈ।
ਸੀ ਉਹਨਾਂ ਦੀ, ਜਾਂ ਪੰਜਾਬੀ ਹੈਗੇ ਸੀ ਉਹ।
ਨਹੀਂ, ਪੰਜਾਬੀ ਹੈਗੇ ਸੀ। ਸਰਦਾਰ ਹੀ ਹੈਗੇ ਸੀ, ਹਾਂ ਮਤਲਬ ਕਿ ਉਹ ਉਹਦੇ ਮਤਲਬ ਕਿ, ਪੇਰੈਂਟਸ ਵੀ ਨੀ ਕਦੇ ਗਏਦੇ ਸੀ। ਉਹ ਕਹਿੰਦੇ ਅੱਛਾ। ਤੇ ਫਿਰ ਉਹ
ਅੱਛਾ। ਹ।
ਉਹ ਫਿਰ ਉਹ ਲੈ ਕੇ ਜਾਂਦੇ ਨੇ ਉਹਨੂੰ, ਹੇਮਪੁੰਟ ਸਾਹਿਬ ਉਹ ਆਪਣੀ ਪੂਰੀ ਫੈਮਿਲੀ ਨਾਲ ਪ੍ਰੋਗਰਾਮ ਮਨਾਉਂਦੇ ਨੇ। ਆਪਣਾ ਜਾਣ ਦਾ, ਉਹਦੇ ਅਗੋਂ ਭਰਾ ਭਰਜਾਏ ਵੀ ਮਤਲਬ ਕਿ ਤਿੰਨ ਚਾਰ ਫੈਮਲੀਆਂ ਇਕੱਠੀਆਂ ਜਾਂਦੀਆਂ ਨੇ, ਉਹਨਾਂ ਦਾ ਪਰਿਵਾਰ ਹੀ ਤੇ ਚਲੇ ਜਾਂਦੇ ਨੇ ਉਹ ਜਦੋਂ ਹੇਮਕੁੰਟ ਸਾਹਿਬ ਲਗੇ ਪਹੁੰਚਦੇ ਨੇ ਨਾ, ਉੱਧਰ ਗੋਵਿੰਦ ਘਾਟ ਤੋਂ ਉਹ ਵਿ ਧਾਮ ਜਾਂਦੇ। ਗੋਬਿੰਦ ਧਾਮ ਤੋਂ ਨਾ ਅੱਗੇ ਰਸ ਧਾਨਦਾ ਵਵੇ ਇੱਕ ਉਹ ਇੱਕ ਸਾਈਡ ਤੇ ਉਹ ਫੁੱਲਾਂ ਲਈ ਘਾਟ ਹੀ ਮੁੜ ਜਾਂਦਾ ਰਸਤਾ, ਉਹਨਾਂ ਦੇ ਜਿਹੜੇ ਬ੍ਰਦਰ ਹੁੰਦੇ ਨੇ ਨਾ, ਉਹਦੇ ਪਾਪਾ ਦੇ। ਤੇ ਉਹ ਕਹਿੰਦੇ ਨੇ, ਬਈ ਮੈਂ ਨਾ ਫੁੱਲਾਂ ਦੇ ਕੱਟ ਹੀ ਜਾਣਾ ਪਹਿਲੇ ਕਹਿੰਦੇ ਨੇ ਚਲੋ ਉੱਧਰ ਚਲੇ ਜਾਂਦੇ ਹਾਂ ਪਹਿਲੇ ਜਾਣਾ ਤਾਂ ਹੈ ਹੀ ਅਸੀਂ, ਉਹ ਚਲੇ ਜਾਂਦੇ ਨੇ। ਅਤੇ ਉੱਥੇ ਬਾਹਰ ਮਤਲਬ ਫ ਲਿਖਿਆ ਜਾਂਦਾ ਭਈ ਕੋਈ ਵੀ ਬੰਦਾ ਕੋਈ ਫੋਨ ਨੂੰ ਟੱਚ ਨਾ ਕਰੇ, ਬਈ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ ਅੰਦਰ ਜਾ ਕੇ, ਉਹ ਫੁੱਲ ਵੇਖ ਦੇਖਦੇ ਦੇਖਦੇ ਮਤਲਬ ਕਿ ਅਨੇਕ ਤਰ੍ਹਾਂ ਦੇ ਫੁੱਲ ਲੱਗੇ ਹੁੰਦੇ ਨੇ। ਤੇ ਉਹ ਕੁੜੀ ਦਾ ਨਾ ਕੋਈ ਫੁਲ ਨਾਲ ਨਾ ਹੱਥ ਟੱਚ ਹੋ ਜਾਂਦਾ ਵੇੇ ਅੱਛਾ ਹੁੰਦਾ ਤੈਨੂੰ ਬੁਖਾਰ ਛਾਉਣ ਲੱਗਦੇ ਦੱਸਦੇ ਨੀ ਕਿਸੇ ਨੂੰ ਇਹ ਲਿਖਿਆ ਆਂਦਾ ਬਾਰ- ਬਾਰ ਲਿ ਲਿਖਿਆ ਆਂਦਾ ਬਈ ਕੋਈ ਚੀਜ਼ ਛੂਣਾ ਨੀ ਹਾਂ। ਕਿਸੇ ਚੀਜ਼ ਨੂੰ ਤੁਸੀਂ ਛੂਹਣਾ ਨੀ ਹੈਗਾ, ਤੇ ਉਹ ਕੁੜੀ ਦਾ ਹੱਥ ਲੱਗ ਜਾਂਦਾ। ਕੁੜੀ ਡਰ ਦੀ ਬਈ ਹੁਣ ਮੇਰਾ ਹੱਥ ਤਾਂ ਲੱਗ ਗਿਆ ਮੈਂ ਕੀ ਕਰਾਂ ਨਾ ਉਹਨੂੰ ਖਾਰਸ਼ ਆਉਂਦੀ ਰਹਿੰਦੀ ਖਾਰਸ਼ ਆਉਂਦੀ ਹੁੰਦੀ ਉਹ ਜਗ੍ਹਾ ਨੀਲੀ ਹੋ ਸ਼ੁਰੂ ਹੋ ਜਾਂਦੀ ਹੈ ਉਹ ਵਾਪਸ ਆਂਦੇ ਨੇ ਰੇਮਕੁੰਟ ਸਾਹਿਬ ਦੇ ਰਸਤੇ ਨੂੰ ਚੱਲ ਪੈਂਦੇ ਨੇ ਤੇ ਉਹਨੂੰ ਉਹਦੇ ਤੇ ਇੱਕ ਕਾਂਡੂ ਉਹ ਜਾਣੇ ਆਂਦੇ ਨੇ ਕਮਰ ਤੇ ਬਿਠਾਂਦੇ ਨੇ ਉਹਦੇ ਉੱਤੇ ਬ ਬਿਠਾ ਦਿੰਦੇ ਨੇ ਹਾਂ ਉਹ ਆਹੋ ਕਣ ਡ ਉੱਪਰ ਬਿਠਾ ਲਿੰਦੇ ਨੇ ਤੇ ਉਹ ਕੁੜੀ ਹੇਕ ਦੇਵੇ। ਦੇਖਦੇ ਨਾ ਉਹ ਬੜੀ ਕਮਜ਼ੋਰ ਹੀ ਉਹਨੂੰ ਲੱਗਣ ਲੱਗਦੀ ਏ। ਉਹ ਹੋਲੇ ਹਲੇ ਉਹਨਾਂ ਦਾ ਸਰੀਰ ਨੀਲਾ ਘਾ ਸ਼ੁਰੂ ਹੋ ਜਾਂਦਾ। ਨੀਲਾ ਹੁੰਦੇ-ਹੁੰਦੇ ਉਹ ਕੁੜੀ ਬੇਹਸ਼ ਹੋ ਜਾਂਦੀ ਕਾਂਢੀ ਦੇ ਉੱਤੇ ਹੀ ਤੇ ਉੱਥੇ ਪਹੁੰਚਦੇ ਨੇ, ਤੇ ਔ ਬੜਾ ਰੋਂਦਾ ਸਰਦਾਰ ਬਈ ਮੇਰੀ ਇੰਨੇ ਟਾਈਮ ਬਾਦ ਕੁੜੀ ਹੋਈ ਹੈ, ਇਸੇ ਦੀ ਜਿੱਦ ਨਾਲ ਅਸੀਂ ਆਏ ਆਂ, ਹੇਮਂਕੁਟ ਸਾਹਿਬ। ਤੇ ਹੁਣ ਨਾ, ਮੇਰੀ ਕੁੜੀ ਨੂੰ ਕੀ ਹੋ ਗਿਆ ਹੈ, ਉਸ ਟਾਈਮ, ਉੱਪਰ ਮਤਲਬ ਕਿ ਇੰਨੀ ਸਹੂਲਤ ਨੀ ਹੁੰਦੀ ਸੀ। ਕੋਈ, ਹੁਣ ਤਾਂ ਜਗ੍ਹਾ ਜਗ੍ਹਾ ਤੇ ਮੈਡੀਕਲ ਕੈਂਪ ਲੱਗੇ ਜਾਂਦੇ ਨੇ। ਹਾਂ ਹੁਣ, ਔ ਬਟ ਬਈ ਫੈਸਲੇ ਹੋ ਗਈ ਐ, ਤੇ ਹੁਣ ਉਹ ਕੁੜੀ ਹੁਣ ਕੀ ਕਰੇ ਔ ਮਤਲਬ ਕਿ ਔ, ਬੇਹੋਸ਼ ਸੋਈ ਦੀ ਏ। ਤੇ ਇੱਕ ਬਾਬਾ ਆਉਂਦਾ ਬੁੱਢਾ ਬਾਬਾ ਆਂਦਾ ਐ ਤੇ ਔ, ਮਲਬ ਕਿ ਔਦੇ ਹਥ ਚ ਮਾਲਾ ਹੁੰਦੀ ਏ। ਔ ਪਾਠ ਕਰਦਾ-ਕਰਦਾ ਆਂਦਾ, ਕੈਂਦਾ, ਕੀ ਹੋਇਆ? ਤਡੀ ਬੱਚੀ ਨੂੰ ਕਹਿੰਦੇ ਵਈ ਆ, ਵੇਖੋ ਇਸ। ਰਾ ਸਾਵੀ ਕੁੜੀ, ਆਪੇ ਨੀਲੀ ਹੋ ਵੀ ਇੱਕ ਜਿੱਦ ਅ ਲੈ ਕੇ ਜਾ। ਸਰੋਵਰ ਵਿੱਚ ਇਸ਼ਨਾਨ ਕਰਾ ਕੇ ਆਂਦੀਆਂ ਨੇ। ਤੇ ਕੁੜੀ ਬੇਹੋਸ਼ ਹੋਈ ਹੁੰਦੀ, ਬਿਲਕੁਲ ਓਹੁਨੂੰ ਸੁੱਧ-ਬੁੱਧ ਈ ਨੀ ਹੁੰਦੀ। ਔ ਕਰਾਣ ਲੈ ਆਏ ਨੇ ਤੇ ਔ ਫੇਰ ਉਹ ਕੁੜੀ ਨੂ ਬਠਾ ਕੇ, ਔ ਬਾਬਾ, ਫੇਰ ਪਾਠ ਕਰਦਾ। ਉਦੇ ਕੋਲ ਬਹਿ ਕੇ, ਮਲ ਜੀ,, ਔ ਬਾਬਾ ਜੀ। ਤੇ ਔ ਪਾਠ ਕਰਦੇ ਨੇ, ਔ ਅਤੇ ਔ ਅੰਦਰ ਸਰਦਾਰ, ਜਿਆਦਾ ਨੇ। ਅੰਦਰ ਮੱਥਾ ਟੇਕ ਕੇ ਆਂਦਾ। ਕਹਿੰਦੇ, ਏਨੂੰ ਅੰਦਰ ਲੈ ਜਾ, ਮਥਾ ਟੇਕ ਪਾਸ ਆਉ। ਗੁਰੂ ਸਾਹਿਬ ਦੀ ਹਜੂਰੀ ਚ ਫਿਰ ਔ ਮੱਥਾ ਟਕਾ ਕੇ ਆਂਦੇ ਨੇ ਤੇ ਮੱਥਾ ਟਕਾ ਕੇ ਆਂਦੇ ਨੇ ਅਤੇ ਉਹ ਹੋਲੇ ਲਈ ਇਹਨਾਂ ਨੂੰ ਫ਼ਰਕ ਪੈਣਾ ਸ਼ੁਰੂ ਹੋ ਜਾਂਦਾ ਉਹ ਨਾ ਉਹਦੇ ਹਾਥ ਚ ਨਾ ਉਹ ਕੜਾਹ ਪ੍ਰਸ਼ਾਦ ਰੱਖ ਦਿੰਦੇ ਨੇ ਬਾਬਾ ਉਹ ਜਿਹੜਾ ਪਾਠ ਦਾ ਹੁੰਦਾ ਪ੍ਰਸ਼ਾਦ ਰੱਖਦਾ ਕਹਿੰਦੇ ਤੇ ਮੂੰਹ ਚ ਪਾ ਦੋ ਕੁੜੀ ਤਾਂ ਬੇਹੋਸ਼ ਹੁੰਦੀ ਸੁਧ ਬੁੱਧ ਨੀ ਹੁੰਦੀ ਤੇ ਉਹਦੇ ਮੂੰਹ ਚ ਪ੍ਰਸ਼ਾਦ ਪਾ ਦਿੰਦੇ ਨੇ ਤੇ ਉਹ ਕੁੜੀ ਠੀਕ ਹੋ ਜਾਂਦੀ ਹੈ, ਹੌਲੇ- ਹੌਲੇ ਤੇ ਘਰ ਆਂਦੀ ਨਾ ਕੁੜੀ ਉਹ ਕਹਿ ਦਿੰਦੇ ਦੀਏ
ਅੱਛਾ,
ਦੀਦੀ ਕਹਿੰਦੀ ਐ ਬਈ ਪਾਪਾ
ਕਹਿੰਦੇ ਪਾਪਾ ਜਿਹੜੀ ਉਹ ਮੈਂ ਹੈਗੀ ਸੀ ਨਾ
ਹਾਂਜੀ
ਬਾਬਾ ਜੀ ਹੈਗੇ ਸੀ ਨਾ ਔ ਬਾਬਾ ਜੀ ਹੈਗੇ ਸੀ, ਤੁਸੀਂ ਮੈਨੂੰ ਬਚਾ ਲਿਆ ਵੈ, ਹਾਂ।
ਅੱਛਾ, ਹਾਂ ਸੱਚ ਸੱਚ ਖੰਡ, ਇੰਜ ਥੋੜੇ ਕਹਿਦੇ।
ਹਾਂ ਫੇਰ ਉਹ ਮੱਥਾ ਟੇਕ ਕੇ ਆਉਂਦੀ ਹੈ, ਫੇਰ ਕਿਸੇ ਨੇ ਦੱਸਿਆ ਔਨਾਨੂੰ। ਕਹਿੰਦੇ ਉਹ ਸੁਪਨਾ ਆਉਂਦਾ ਕੁੜੀ ਨੂੰ, ਉਸੇ ਰਾਤ ਘਰ ਆ ਕੇ ਸੁ ਬਣਾਉਂਦਾ ਬਈ ਤੂੰ ਤਾਂ ਮਰ ਗਈ ਸੀ। ਤੂੰ ਜਿੰਦੀ ਕਿਵੇਂ ਹੋ ਗਈ ਹੈ, ਕਹਿੰਦੇ ਤੇਰਾ ਦੂਜਾ ਜਨਮ ਹੋਯਾ। ਉੱਪਰ ਜਾ ਕੇ
ਅੱਛਾ
ਹਾਂਜੀ ਸਾਡੇ ਤੇ ਲੂਆਂ ਖੜੀਆਂ ਹੋ ਗਈਆਂ ਔ। ਖੋਜ ਬਈ ਉਹ ਆਪ ਹੀ ਬਾਬਾ ਹੀ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੇ ਨੇ, ਸਭ ਦੀ ਰਕਸ਼ਾ ਕਰਦੇ ਨੇ, ਬਈ ਏਨੇ ਔਥੇ ਜਾ ਕੇ ਖ਼ਤਮ ਹੋਣਾ ਸੀਂ, ਵੇਖੋ ਉਹਨੂੰ ਗੁਰੂ ਦੇ ਦਰ ਦਰਸ਼ਨ ਕਰਨ ਨਾਲ ਔਨੂੰ ਨਵਾ ਜ ਮਿਲ ਗਿਆ
ਜੀ ਬਿਲਕੁਲ ਬਹੁਤ ਵਧੀਆ, ਬੜਾ ਅੱਛਾ ਲੱਗਿਆ, ਚਲੋ ਠੀਕ ਹੈ ਫਿਰ।
ਸਤਿ ਸ਼੍ਰੀ ਅਕਾਲ
ਗੱਲ ਆਪਾਂ